ਸਤਿ ਸ਼੍ਰੀ ਅਕਾਲ ਜੀ, ਵਧੀਆ-ਵਧੀਆ ਜੀ। ਹੋਰ, ਤੁਸੀਂ ਸੁਣਾਓ? ਬਸ ਜੀ, ਵਧੀਆ ਠੀਕ-ਠਾਕ ਜੀ।
ਹੋਰ ਛੁੱਟੀਆਂ'ਚ ਗਏ ਕਿਤੇ, ਘੁੰਮਣ-ਫਿਰਨ?
ਬਸ ਜੀ ਜਾਣਾ ਸੀ, ਸਾਡਾ ਉੱਧਰ ਡਲਹੋਜੀ ਵੱਲ ਜਾਣਾ ਸੀ ਕੈਂਸਲ ਹੋ--ਉਹਨਾਂ ਨੂੰ ਛੁੱਟੀ ਨੀ ਮਿਲ
ਅੱਛਾ।
ਹਾਂਜੀ, ਤੁਸੀ ਜਾ ਰਹੇ ਸੀ?
ਹਾਂ, ਅਸੀ ਖਜਿਆਰ ਡਲਹੋਜੀ ਤੋਂ ਅੱਗੇ ਇੱਕ ਜਗ੍ਹਾ ਹੈ ਨਾ, ਖਜਿਆਰ।
ਹਾਂਜੀ-ਹਾਂਜੀ।
ਹਾਂ, ਉੱਥੇ ਹੋਕੇ ਆਏ, ਉੱਥੇ ਮੌਸਮ ਅੱਛਾ ਸੀ ਜਿਸ ਤਰ੍ਹਾਂ ਹੁਣ ਇੱਥੇ ਗਰਮੀ ਏ ਨਾ। ਓਥੇ ਮਤਲਬ, ਸ਼ਾਮ ਵੀ, ਮੌਸਮ ਠੰਡਾ ਈਵਨ ਮਤਲਬ ਸਵੈਟਰ ਦੀ ਜਰੂਰਤ ਪੈਣ ਲੱਗਗੀ ਸੀਗੀ। ਸ਼ਾਮ ਦੇ ਵਕਤੇ ਉੱਥੇ, ਦੁਪਹਿਰੇ ਥੋੜ੍ਹੀ ਧੁੱਪ ਹੋਂਦੀ ਏ, ਦੁਪਹਿਰੇ ਮਤਲਬ। ਓਹ ਤੇ ਅਸੀਂ ਹੋਟਲ'ਚ ਈ ਬੈਠੇ ਰਹੇ, ਬਾਹਰ ਨਿਕਲੇ ਨੀ।
ਹਾਂਜੀ-ਹਾਂਜੀ।
ਹਾਂ, ਪਰ ਕੁੱਲ ਮਿਲਾਕੇ ਅੱਛਾ ਰਿਹਾ, ਟ੍ਰਿਪ।
ਚਲੋ ਵਧੀਆ, ਤੇ ਓਦਰ ਡਲਹੋਜੀ ਨਹੀ ਗਏ?
ਡਲੋ, ਹਾਂ ਡਲਹੋਜੀ ਤੋਂ ਹੋਕੇ ਹੀ ਜਾਣਾ ਹੁੰਦਾ ਨਾ, ਪਹਿਲੇ ਡਲਹੋਜੀ ਆਏਗਾ। ਫਿਰ ਹਾਂ, ਅੱਗੇ ਖਜਿਆਰ ਦਾ ਐ ਨਾ, ਥੋੜੀ ਸ਼ਾਂਤ ਜਿਹੀ ਜਗ੍ਹਾ ਹੈਗੀ, ਡਲਹੋਜੀ ਹੁਣ ਥੋੜਾ ਕਰਾਊਡੀ ਹੋਗਿਆ। ਜ਼ਿਆਦਾਤਰ ਉੱਥੇ ਹੋਟਲ, ਬੱਸਾਂ, ਹੋਟਲਸ ਕਈ ਮਤਲਬ ਜਗ੍ਹਾ
ਨੇ ਓਣਾ।
ਹਾਂ। ਤੇ ਖਜਿਆਰ ਏ ਹੈਗਾ ਕਿ ਬਈ ਜਿਸ ਤਰਾ ਗਰਾਊਂਡ ਜਿਆ ਵੇ ਪੇੜ ਏ ਮਤਲਬ ਅ ਕਾਫ਼ੀ ਸ਼ਾਂਤੀ ਜੀ ਐ। ਤੇ ਅੱਛਾ ਲੱਗਦਾ ਹਾਂ ਓਥੇ ਓਨੂੰ
ਹੁੰਦਾ ਏ ਮੌਸਮ ਵਧੀਆ ਹੋਨਾ ਚ
ਹਾਂ ਹਾਂ ਮਿੰਨੀ ਸਵੀਟਜ਼ਰਲੈਂਡ ਕੇਂਦੇ ਨਾ ਏਨੂੰ ਖਜਿਆਰ ਨੂੰ ਤੇ।
ਅੱਛਾ ਕਿੰਨਾ ਤੁਸੀਂ ਅਪਣੀ ਕਾਰ ਤੋਂ ਗਏ ਸੋ ਬਯ ਗੱਡੀ ਕਿੰਨਾ ਟਾਈਮ ਲੱਗਾ?
ਸਾਨੂੰ ਇੱਥੋਂ ਲੱਗ ਗਆ ਮਤਲਬ ਚਾਰ ਸਾਢੇ ਚਾਰ ਘੰਟੇ ਲੱਗ ਜਾਂਦੇ ਡੀਪ ਨਡ ਕਰਦਾ ਨਾ ਕਈ ਵਾਰ ਟ੍ਰੈਫਿਕ ਮਿਲ ਜੇ ਤੁਆਨੂੰ ਜਾਦਾ ਵੀ ਟਾਈਮ ਲੱਗ ਸਕਦਾ ਕਈ ਵਾਰ ਅਸੀਂ ਤੇ ਜਲਦੀ ਨਿਕਲੇ ਸੀਗੇ ਵੈਸੇ ਥੋੜੀ ਪਰ ਵਿੱਚ ਅਸੀਂ ਰੁਕਦੇ ਵੀ ਗਏ ਨਾ। ਇੱਕ ਜਗਾ ਸੀ ਜਿਸਰਾ ਝਰਨਾ ਸੀਗਾ। ਆ ਆਂਦਾ ਪਆ ਪਾਣੀ ਦਾ ਹਰਵਕਤ ਓਥੇ ਬੱਚੇ ਕੇਂਦੇ ਨਾਣਾ ਐ।
ਅੱਛਾ ਅੱਛਾ।
ਤੇ ਇਸ ਕਰਕੇ ਟਾਈਮ ਦਾ ਟੋਟਲ ਆਈਡੀਆ ਵੀ ਨੀ ਹੋਆ। ਤੇ ਅੱਗੇ ਫੇਰ ਹਾ ਖਾਣ ਪੀਣ ਬੰਦਾ ਰੁਕ ਜਾਂਦਾ ਏ ਕਿੱਥੇ ਨਾ ਕਿੱਥੇ।
ਹਾਂ ਏ ਤੇ ਹੈ ਈ ਏ ਅਪਨੇ ਵਾਈਕਲ ਦਾ ਏ ਈ ਤੇ ਹੁੰਦਾ ਐ ਬਈ ਜਿੱਥੇ ਮਰਜੀ ਰੋਕ ਲਆ ਅਪਨਾ।
ਹਾਂ ਏਹ ਚੀਜ ਐ ਪਰ ਹੈ ਅੱਛੀ ਜਗਾ ਐ। ਮਨ ਮਤਲਬ ਦੋ ਕੁ ਦਿਨ ਦਾ ਈ ਸਾਨੂੰ ਅਸੀਂ ਐਥੇ ਜਾਂਦੇ ਰੇਂਨੇ ਆ ਇਕ ਤਾਂ ਸਾਨੂੰ ਨੀਅਰ ਨੀਅਰੇਸਟ ਟੇਨਾ। ਏਹ ਵਾਲਾ ਟੂਰਿਸਟ ਪਲੇਸ ਹਾਂ, ਸਾਨੂੰ ਐਥੇ ਅਸੀ ਮੀਨੇ ਚ ਸਾਡੇ ਈ ਕਿਆ ਇੱਕ ਚੱਕਰ ਲੱਗ ਜਾਂਦਾ ਹੁਨ ਫੇਰ ਕੇਂਦੇ ਪਏ ਸੀ ਮੇਰੇ ਹਸਬੈਂਡ ਦੁਬਾਰਾ ਓਥੇ ਈ ਚੱਲੇ ਜਾਨੇ ਆ।
ਅੱਛਾ।
ਹਾਂ ਵੈਸੇ ਸ਼੍ਰੀਨਗਰ ਜਾਨ ਦਾ ਬੰਦਾ ਪਯਾ ਸੀ ਓਥੇ ਥੋੜਾ ਕੁਛ ਕੇਂਦੇ ਬੜਾ ਓਹ ਭੀੜ ਭੜਾਕਾ ਬੜਾ ਹੋਇਆ ਪਆ ਐ ਸ਼੍ਰੀਨਗਰ ਕੁਛ ਟਿਕਟਾਂ ਨੀ ਟਰੇਨ ਦੀਆ
ਕਸ਼ਮੀਰ ਵੀ ਬੋਤ ਕਰਾਊਡ ਸੀ ਐਤਕੀ ਤੇ।
ਹਾਂ ਹਾਂ ਤੁਸੀਂ ਹੋ ਆਏ ਓ ਕਸ਼ਮੀਰ?
ਨ
ਅੱਛਾ ਹਾਂ ਕਰ ਐਹੀਓ ਕੀ ਕਰਾਊਡ ਤੇ ਕੇਂਦੇ ਪਯੇ ਬੜਾ ਹੈਗਾ ਸਾ। ਓਥੇ ਸਾਡਾ ਬਸ ਪ੍ਰੋਗਰਾਮ ਬਨਦੇ ਬਨਦੇ ਈ ਰਹ ਗਆ ਐ।
ਅੱਛਾ ਅੱਛਾ ਸਾਡਾ ਏਹ ਸੀ ਪਿਛਲੀ ਵਕੇਸ਼ਨ ਅਸੀਂ ਐਧਰ ਮਨੀਕਰਨ ਕੁੱਲੂ ਮਨਾਲੀ ਵੱਲ ਜਾ ਆਏ ਸੀ।
ਹਾਂ ਓ ਵੀ ਅੱਛੀ ਜਗਾ ਐ ਓਥੇ ਵੀ ਮੈ ਹੋ
ਹਾਂ ਫੇਰ ਗੱਲ ਕਰਨ ਲੱਗ ਗੇ ਚਲੋ ਹੇਮ ਹੇਮਕੁਣ ਸਾਹਿਬ ਚੱਲਨੇ ਆ ਮੈਂ ਕਆ ਫਿਰ ਬੱਚੇ ਕੇਂਦੇ ਵਾ ਓਦਰ ਨੀ ਜਾਣਾ ਐਦਰ ਜਾਣਾ ਡਲਹੌਜੀ ਵੱਲ। ਤੇ ਫੇਰ ਓਹ ਹੇਮਕੁੰਡ ਸਾਹਿਬ ਵੀ ਦ ਛੁੱਟੀ ਦੀ ਵਜਾ ਤੋਂ।
ਮੈਂ ਕਆ ਹੇਮਕੁੰਡ ਦੀ ਯਾਤਰਾ ਵੀ ਕਠਿਨ ਈ ਐ ਥੋੜੀ।
ਹਾਂਜੀ ਹਾਂ ਹੇ ਤੇ ਹੈ।
ਹਾਂ ਓ ਵੀ ਮੈਂ ਕੀਤੀ ਹੋਈ ਏ ਨਾ ਮੈਂ ਗਈ ਹੋਈ ਆ ਤਾਂ ਮੈਨੂੰ ਪਤਾ ਐ।
ਅੱਛਾ ਅੱਛਾ ਜੀ।
ਹਾਂ ਏ ਤਾਂ ਕਰਕੇ ਬਾਕੀ ਹਾਂ! ਸ਼ਰਧਾ ਆਪਣੇ ਮਨ 'ਚ ਕਰ ਵੀ ਲੈਂਦੇ ਵੇ ਕਈ ਬੜੇ ਓਲਡ ਓਲਡ ਵੀ ਜਾਂਦੇ ਹੋਏ।
ਹਾਂ! ਓ ਤੇ ਚਲੋ ਆਪੇ ਜਾਓ ਆਪੇ ਪਰਮਾਤਮਾ ਸਾਥ ਦੇਦਾ।
ਹਾਂਜੀ!
ਹਾਂ! ਏ ਤਾਂ ਵਧੀਆ ਨੀ ਏ ਖਜਿਆਰ ਦਾ ਚਲੋ ਵਧੀਆ ਦੱਸਿਆ ਤੁਸੀਂ। ਸਾਡਾ ਵਿੱਚ ਜੇ ਬਣਿਆ ਦੋ ਦਿਨ ਦਾ ਈ ਏ ਬੰਦਾ ਸੈਚਡੇ ਨੂੰ ਵੀ ਜਾਏ। ਸੰਡੇ ਘੁੰਮ ਕੇ ਮੰਡੇ ਆ ਜੇ।
ਹਾਂ! ਆਰਾਮ ਨਾਲ ਡਲਹੌਜ਼ੀ ਤੇ ਪੰਜਾਬ ਤੋਂ ਤਾਂ ਵੈਸੇ ਥੋੜ੍ਹਾ ਕੋਲ ਈ ਪੈਂਦਾ ਹੈਗਾ।
ਹੂੰ, ਤੇ ਖਜਿਆਰ ਵਾਲ਼ੀ। ਸਾਈਡ ਨੀ ਰਸ਼ ਵਗੈਰਾ ਕਰਾਊਡ ਕੁਝ ਜ਼ਿਆਦਾ।
ਡਲਹੌਜ਼ੀ ਮਿਲਦਾ ਨੀ ਖਜਿਆਰ ਵੀ ਮਿਲੇਗਾ ਤੁਹਾਨੂੰ ਜਾਂਦੀਆਂ ਰਹਿੰਦੀਆਂ ਐ ਜਿਸ ਤਰ੍ਹਾਂ ਹਾਂ ਹੈ ਵੀ ਵਨ ਵੇ ਕਈ ਵਾਰ ਥੋੜ੍ਹਾ ਟ੍ਰੈਫਿਕ ਵੀ ਹੋ ਜਾਂਦਾ। ਜਿਸ ਤਰ੍ਹਾਂ ਜਦ। ਜਦ ਅਸੀਂ ਗਏ ਸੀ ਨਾ ਉਸ ਦਿਨ ਤੇ ਅਸੀਂ ਮੰਡੇ ਨੂੰ ਗਏ ਸੀਗੇ ਜੇ ਤੁਸੀਂ ਵੀਕਐਂਡ ਤੇ ਜਾਂ, ਤੇ ਓ ਜਿਹੜਾ ਸ਼ਨੀਵਾਰ ਜਾਂ ਸੰਡੇ ਹੋਏ ਫਿਰ ਜ਼ਿਆਦਾ। ਟ੍ਰੈਫਿਕ ਮਿਲ ਜਾਂਦਾ। ਜਿਸ ਤਰ੍ਹਾਂ ਫਿਰ ਓ ਥੋੜਾ ਜਾਮ ਲੱਗ ਜਾਂਦਾ।
ਹਾਂਜੀ! ਏ ਤੇ ਹੈ ਸਈ ਐ ਫੇਰ ਬੰਦੇ ਨੂੰ। ਔਖਾ ਹੁੰਦਾ ਜਾਮ ਵਿੱਚ ਥੋੜ੍ਹਾ।
ਹਾਂਜੀ।
ਚਲੋ ਵੈਦਰ ਵਧੀਆ ਹੋਣਾ ਚਾਹੀਦਾ ਤੁਸੀਂ ਕੈ ਰੇ ਓ ਵੈ।
ਹਾਂ, ਵੈਦਰ ਅੱਛਾ ਓਥੇ ਦਾ। ਐ ਤੇ ਹੈਗਾ ਓ ਥੋੜਾ ਚੇਂਜ ਹੋ ਜਾਂਦਾ। ਹੂੰ
ਹਾਂ, ਹੋਰ ਕੀ ਕਰਦੇ ਤੁਹਾਡੇ ਬੱਚੇ?
ਬਸ ਬੱਚੇ ਨਈ ਹੁਣ ਛੁੱਟੀਆਂ ਚੱਲਦੀਆਂ ਪਈਆਂ ਬੱਚਿਆਂ ਦੀਆਂ। ਤੇ ਹਾਂ ਇੱਕ ਬੇਟਾ ਤੇ ਗ੍ਰੈਜੂਏਸ਼ਨ ਕਰਦਾ ਪਿਆ। ਤੇ ਬੇਟੀ ਪਲੱਸ ਵੰਨ ਚ ਹੋਈ ਏ।
ਅਬਲ ਮੇਰੀ ਵੀ ਬੇਟੀ ਗ੍ਰੈਜੂਏਸ਼ਨ ਵਿੱਚ ਬੇਟਾ ਪਲੱਸ ਟੂ ਚ ਹੋਇਆ ਓਦਾ।
ਬਰਾਬਰ ਈ ਲੱਗਦੈ।
ਹਾਂਜੀ, ਕਿਉਂਕਿ ਟੂ ਥਾਊਸੈਂਡ ਫਾਈਵ। ਵਿੱਚ ਮੈਰਿਜ ਹੋਈ ਸੀ ਨਾ ਮੇਰੀ।
ਅੱਛਾ, ਅੱਛਾ ਮੇਰੀ ਵੀ ਟੂ ਥਾਸੈਂਡ ਫਾਈਵ ਦੀ ਏ। ਹਾਂ, ਤਾਂਹੀ ਬੱਚੇ ਵੀ ਇਸ ਤਰਾਂ ਈ ਮੇਰਾ। ਤੁਹਾਡੀ ਬੇਟੀ ਪਹਿਲੇ ਹੋਈ ਹੋਣੀ ਐ ਨਾ।
ਹਾਂਜੀ, ਦੋ ਹਜ਼ਾਰ ਸੱਤ ਵਿੱਚ ਬੇਟੀ ਹੋਈ ਸੀ।
ਅੱਛਾ, ਮੇਰਾ ਬੇਟਾ ਦੋ ਹਜ਼ਾਰ ਛੇ ਚ ਹੋਇਆ ਸੀ।
ਤੇ ਬੇ ਬੇਟਾ ਨੌ ਵਿੱਚ ਹੋਇਆ ਦੋ ਹਜ਼ਾਰ।
ਮੇਰੀ ਬੇਟੀ ਨੌ ਦੀ ਈ ਐ।
ਅੱਛਾ, ਅੱਛਾ ਜੀ।
ਦੋ ਹਜ਼ਾਰ ਬਸ ਓਦਾ ਕਵੀ ਜਨਮ ਦਿਨ ਆਣ ਵਾਲੈ ਜੁਲਾਈ ਦਾ ਈ ਹੁੰਦਾ ਨਾ ਦੋ ਹਜ਼ਾਰ। ਕਦੋਂ ਦਾ ਆਣ ਵਾਲਾ ਹੈਗਾ। ਬਸ ਟਾਈਮ ਵੇਖੋ ਕਿਸ ਤਰਾ ਬੀਤ ਦਾ ਪਤਾ ਈ ਨੀ ਚੱਲਦਾ।
ਆ ਇੱਕੀ ਬਾਈ ਸਾਲ ਹੋਗੇ ਵਿਆਹ ਨੂੰ ਟਾਈਮ ਦਾ ਨੀ ਪਤਾ ਲੱਗਦਾ। ਬੱਚੇ ਵੱਡੇ ਵੱਡੇ ਹੋਗੇ ਅ ਗ੍ਰੈਜੂਏਸ਼ਨ ਕਰ ਰਿਆ ਬੀ।
ਬੀ ਓਨੇਲਿੱਤਾ ਬੀ ਵੋਕ ਲਿੱਤੀ ਏ ਮਤਲਬ ਆ ਕੰਪਿਊ ਟਰ ਦੇ ਨਾ ਕੋਰਸਿਸ ਓ ਲਿਖਦਾ ਡਿਜਟਲ ਡਿਜਟਲ ਮਾਰਕੀਟਿੰਗ ਦੇ।
ਅੱਛ, ਅੱਛਾ-ਅੱਛਾ ਜੀ।
ਹਾਂ ਹੁਣ ਬੀ ਕੋਮ ਆਮ ਕਈਆਂ ਨੇ ਕਹਿੰਦੇ ਕਰ ਲਿੱਤੀ ਹੋਰ ਓ ਫਿਰ ਨਵੇਂ-ਨਵੇਂ ਆਂਦੇ ਪੇ। ਏ ਕ ਮਤਲਬ ਬੀ ਕੋਮ ਕਰਨੀ ਐ। ਉਦੇ 'ਚ ਤੁਹਾ ਜਿਆਦਾ ਤੁਹਾਨੂੰ ਕੰਪਿਊਟਰ ਦੀਆਂ ਵੀ ਡਿਜ਼ਟਲ ਮਾਰਕਟਿੰਗ ਡਾ ਟਾ ਬੇਸ ਈ ਕੋਮਰਸ।
ਅੱਜ-ਕੱਲ 'ਤੇ ਵੈਸੇ ਡਿਜ਼ੀਟਲ ਦਾ ਈ ਏ ਜ਼ਿਆਦਾਤਰ। ਡਿਜ਼ੀਟਲ ਵਰਕ ਬੋਤ ਹੋ ਗਿਆ।
ਹਂ ਹਾਂਜੀ-ਹਾਂਜੀ।
ਤੁਹਾਡੇ ਹਜਬੈਂਡ ਕੀ ਕਰਦੇ ਅਨ?
ਅ ਸਾਡਾ ਬਿਜ਼ਨਸ ਐਗਾ।
ਅੱਛਾ-ਅੱਛਾ ਜੀ।
ਹਾਂ ਓ, ਓ ਹੈਗਾ ਓ ਵੀ ਥੋੜੇ ਬਿਜੀ ਰਹਿੰਦੇ ਉਦੇ ਵਿੱਚ ਈ। ਔ ਤੁਹਾਡੇ ਹਸਬੈਂਡ ਕੀ ਕਰਦੇ?
ਉਨਾਂ ਦਾ ਵੀ ਆਪਣਾ ਈ ਗੱਡੀਆਂ ਦਾ ਜੀ ਕੰਮ।
ਅੱਛਾ ਹਾਂਜੀ। ਅ ਆ ਚਲੋ ਆਪਣਾ ਕੰਮ ਵਧੀਐ।
ਹਾਂਜੀ ਹਾਂ ਬਸ ਆਪਣੇ ਕੰਮ ਤੋਂ ਵੀ ਕਈ ਵਾਰ ਛੁੱਟੀ ਨੀ ਮਿਲਦੀ ਨਾ ਕਈ ਵਾਰ ਲੇ ਬਰ ਹੁਣ ਲੇਬਰ ਛੁੱਟੀ 'ਤੇ ਗਈ ਹੁੰਦੀ ਏ। ਫੇਰ ਆਪਣਾ, ਆਪਣਾ ਪ੍ਰੋਗਰਾਮ ਕੈਂਸਲ ਕਰਨਾ ਪੈਂਦਾ।
ਹਾਂ ਐ 'ਤੇ ਹੈਗਾ ਹਰ ਚੀਜ਼ ਦੇ ਐਡਵਾਂਟੇਜ-ਡਿਸਐਡਵਾਂਟੇਜ ਏ।
ਹਾਂਜੀ-ਹਾਂਜੀ, ਚਲੋ ਆ ਪਣੇ ਕੰਮ ਦਾ ਏ ਵੇ ਜਦੋਂ ਫਰੀ ਜੇ ਹੋਏ ਜਾਂ ਆਵਾਂਗੇ, ਘੁੰਮ ਆਵਾਂਗੇ।
ਹਨ ਹੇ 'ਤੇ ਗੱਲ ਹੈਗੀ।
ਤਾਂ ਈ ਕਹਿ ਰੇ ਸੀ ਤੁਸੀਂ ਉੱਧਰ ਮੰਮੀ ਕੋਲ ਜਾਓ ਹੁਣ ਉੱਧਰ 'ਤੇ ਜਾਣ ਨੀ ਹੋਇਆ ਫਿਰ ਮੈਂ ਦੋ ਚਾਰ ਦਿਨ ਲਈ ਏਧਰ ਆਗੀ।
ਅੱਛਾ।
ਯਮੁਨਾ ਨਗਰ ਨੇ ਨਾ ਮੇਰੇ ਪੇਕੇ।
ਅੱਛਾ ਮੇਰੇ ਵੀ ਪੇਕੇ ਯਮੁਨਾ ਨਗਰ ਦੇ ਈ ਐਗੇ।
ਅੱਛ ਅੱਛਾ ਮੇਰੇ, ਮੇਰੇ 'ਤੇ ਏਧਰ ਨੇ ਯਮੁਨਾ ਜਗਾਦਰੀ।
ਅੱਛਾ ਜਗਾਦਰੀ ਕਿਹੜੀ ਜਗਾ?
ਹਿੰਦੂ ਗਲਸ ਸਕੂਲ ਦੇ ਨਾਲ।
ਅੱਛਾ ਗਲੀ 'ਚ ਅੱਛਾ-ਅੱਛਾ ਉਥੇੇ, ਉਥੇ ਮੇਰੀ ਫਰੈਂਡ ਵੀ ਉੱਥੇ ਰਹਿੰਦੀ ਸੀਗੀ ਇਕ।
ਬਸ ਉਨਾਂ ਦੇ ਸਾਹਮਣੇ ਗੋਲਡੀ ਉਰਾ ਦੇ ਘਰ ਦੇ
ਅੱਛਾ-ਅੱਛਾ 'ਤੇ ਉੱਥੇ ਈ ਮੇਰੀ ਫਰੈਂਡ ਮੈਂ ਹਿੰਦੂ ਗਲਸ ਕੋਲਜ 'ਚ ਈ ਪੜੀ ਹੋਈ ਆ।
ਮੈਂ ਵੀ ਉੱਥੇ ਕੀਤੀ ਏ ਗ੍ਰੈਜੂਏਸ਼ਨ।
ਅੱਛਾ ਕੀ ਪਤਾ ਫਿਰ ਅਸੀਂ ਜਾਣਦੇ ਈ ਹੋਈਏ ਇੱਕ-ਦੂਜੇ ਨੂੰ ਐ ਵੀ ਹੋ ਸਕਦਾ ਐ, ਹਾ। ਹ ਕੁੱਛ ਕਹਿ ਨੀ ਸਕਦੇ ਹੈਗੇ, ਹੈਗੇ ਏ ਹੁਣ ਏਥੇ ਓ, ਓ ਵੀ 'ਤੇ ਤੁਹਾਡੀ ਗਲੀ 'ਚ ਮੇਰੀ ਇੱਥੇ ਮਤਲਬ ਮੇਰੇ ਨਾਲ ਪੜ੍ਹਦੀ ਸੀਗੀ ਗੀਤਾਂਜਲੀ ਰਹਿੰਦੀ ਸੀਗੀ।
ਗੀਤੂ, ਗੀਤੂ ਕਹਿੰਦੇ ਸੀ, ਓ ਗੀਤੂ ਫਰੈਂਡ ਮੇਰੀ ਉਦਾ ਭਰਾ ਕਪਿਲ
ਹਾਂ-ਹਾਂ-ਹਾਂ-ਹਾਂ।
ਹਾਂ ਉਹ ਤੇ ਫਰੈਂਡ ਨੇ ਮੇਰੇ ਫਰੈਂਡ ਸੀ ਮੇਰੀ ਗਲੀ ਚ ਹੀ ਰਹਿੰਦੇ ਸੀ ਨਾ।
ਅੱਛਾ-ਅੱਛਾ ਹਾਂ ਗੀਤੂ ਮੇਰੇ ਨਾਲ ਹੀ ਤੇ ਪੜ੍ਹਦੀ ਸੀ। ਸੀਗੀ ਮਤਲਬ ਮੇਰੀ ਕਲਾਸਮੇਟ ਹੀ ਸੀ ਮੇਰੀ ਵੀ ਅੱਛੀ ਫਰੈਂਡ ਸੀ ਵੈਸੇ।
ਅੱਛਾ
ਗੀਤੂ ਹਾਂ।
ਆ ਮੇਰੀ ਵੀ ਫਰੈਂਡ ਸੀ।
ਅੱਛਾ ਤੇ ਕਪਿਲ ਕਿੱਥੇ ਏਥੇ ਹੀ ਏ ਕੇ ਚਲਾ ਗਿਆ ਕ ਤੇ ਬਾਰ ਸੁਣਿਆ ਸੀ ਚਲਾ ਗਿਆ ਉ ਤੇ, ਹਾਂ ਮੈਂ ਸੁਣਿਆ ਸੀਗਾ ਪ
ਹੂੰ ਬਾਹਰ ਹੀ ਹੁੰਦਾ ਹਾਂ ਉਹਨਾਂ ਦੇ ਮੰਮੀ ਆਂਦੇ ਨੇ ਸ਼ਾਮੀ ਮੰਮੀ ਕੋਲ। ਥੋੜ੍ਹੀ ਦੇਰ ਬਹਿ ਕੇ ਜਾਂਦੇ ਨੇ ਹੰਟੀ ਆਦੇ ਨੇ।
ਆਹੋ ਸਕੂਲ ਪੜ੍ਹਾਦੇ ਸੀ ਨਾ ਆਂਟੀ।
ਹਾਂਜੀ-ਹਾਂਜੀ ਹੁਣ ਤੇ ਰਿਟਾਇਰ ਹੋ ਗੇ ਜੀ।
ਆਓ ਹੁਣ ਤੇ।
ਹਾਂਜੀ ਹੁਣ ਤੇ ਰਿਟਾਇਰਮੈਂਟ ਗੀਤੂ ਦੇ ਵੀ ਤੇ ਬ ਚੇ ਵੱਡੇ-ਵੱਡੇ ਹੋ ਗੇ ਨਾ ਕੁੜੀ ਬਾਰ ਚਲੀ ਗੀ।
ਅੱਛਾ ਕੁੜੀ ਬਾਰ ਚਲੀ ਗੀ ਏ।
ਹਾਂ ਬੇ ਬੇਟਾ ਬੇਟਾ ਹਾਂਜੀ ਬੇਟਾ ਉਰੇ ਹੀ ਹੈ ਹੱਲੇ ਮੇਰੇ ਖਿਆ ਪਲੱਸ ਟੂ ਹੋਇਆ ਕਿ ਪਲੱਸ ਟੂ ਪਾਸ ਆਊਟ ਹੋ ਗਿਆ।
ਆਹੋ ਹਾਂ ਬਸ ਉਹ ਬੱਚੇ ਵੀ ਵੱਡੇ ਫੇਰ ਪਾਪਾ ਨਾਲ ਵੀ ਹੁੰਦਾ ਕੰਮ ਕੁਮ ਕਰਾਣਾ। ਬਚਿਆਂ ਨੇ।
ਹਾਂਜੀ-ਹਾਂਜੀ ਤੇ ਤਾਂ ਕਰਕੇ, ਉੱਛ ਹੀ ਰਹੀ ਸੀ ਮੈਂ ਕੱਲ ਆਂਟੀ ਨੂੰ ਮੈਂ ਕਿਹਾ ਆਣਾ ਨੀ ਗੀਤੂ ਨੇ ਕਹਿੰਦੇ ਆਈ ਸੀ ਰਾਤੀ ਥੋੜੀ ਦੇਰ ਲੋ ਲੋਕਲ ਏ ਨਾ।
ਹਾਂ ਉਹ ਤੇ, ਹਾਂ ਉਹ ਤੇ ਹੈ ਲੋਕਲ ਫੇਰ ਨਾਲੇ ਹੀ ਆਣ ਜਾਣ ਦਾ ਹੀ ਹੁੰਦਾ ਹੈਗਾ।
ਹਾਂਜੀ-ਹਾਂਜੀ ਚਲੋ ਬੌਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ। ਓਕੇ, ਓਕੇ ਜੀ-ਓਕੇ ਜੀ ਬਾਏ।
ਬ